ਅ ਸਤਿ ਸ਼੍ਰੀ ਸਤਿ ਸ਼੍ਰੀ ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਹੈ।
ਬਸ ਮੈਂ ਵੀ ਵਧੀਆ ਕੀ ਕਰਦੇ ਸੀਗੇ ਤੁਸੀਂ
ਬਸ ਐਂਜੀ ਕਾਫੀ ਟਾਈਮ ਹੋ ਗਿਆ ਤੁਹਾਡੇ ਨਾਲ ਗੱਲ ਨੀ ਹੋਈ ਤੇ ਹੁਣੇ ਮੇਰੀ ਮੈਂ ਥੋੜ੍ਹਾ ਬਿਜੀ ਸੀਗਾ ਮੈਂ ਕਿਹਾ ਚਲ ਤੁਹਾਨੂੰ ਫੋਨ ਕਰਾਂ
ਤੁਸੀਂ ਵੀਰ ਜੀ ਬੁਰਾ ਨਾ ਮੰਨਿਓ ਵੈਸੇ ਵੀ ਤੁਸੀਂ ਬਾਰਾਂ ਮਹੀਨੇ ਹੀ ਬੀਜੀ ਰਹਿੰਦੇ ਹੋ ਦੇਖੋ ਤੁਹਾਡੇ ਕੋਲ ਥੋੜਾ ਜਿਹਾ ਟਾਈਮ ਹੋਣਾ ਚਾਹੀਦਾ ਬਿਜੀ ਤਾਂ ਅਸੀਂ ਵੀ ਹਾ ਵੀਰ ਜੀ ਬਿਜੀ ਤਾਂ ਅਸੀਂ ਵੀ ਹੁੰਦੇ ਹਾਂ ਅਸੀਂ ਵੀ ਤਾਂ ਟਾਈਮ ਕੱਢਦੇ ਹਾਂ ਨਾ
ਹਾਂਜੀ ਹਾਂਜੀ ਪਤਾ ਕੀ ਗੱਲ ਥੋੜ੍ਹਾ ਕੱਪੜਿਆਂ ਕਰਕੇ ਬਿਜੀ ਸੀ।
ਹਾਂਜੀ ਉਹ ਤਾਂ ਠੀਕ ਆ ਪਰ ਨਾ ਤੁਸੀਂ ਥੋੜਾ ਟਾਈਮ ਕੱਢਣਾ ਚਾਹੀਦਾ ਆ।
ਬਸ ਪਤਾ ਕੀ ਗੱਲ ਤੁਹਾਨੂੰ ਪਤਾ ਕੱਪੜਿਆਂ ਕਰਕੇ ਨਾ ਥੋੜਾ ਬਿਜੀ ਰਹਿੰਨਾ ਵਾ ਤੇ ਹੁਣ ਵੀ ਦੱਸ ਕਸਟਮਰ ਆਏ ਸੀ ਤੁਹਾਨੂੰ ਫੋਨ ਲਗਾਇਆ ਬਾਹਰ ਤੇ ਹੁਣ ਉਹਨਾਂ ਨੇ ਵੀ ਥੋੜਾ ਅਟੈਂਡ ਕੀਤਾ ਤਾਂ ਮੈਂ ਕਿਹਾ ਚੱਲ ਤੁਹਾਨੂੰ ਫੋਨ ਕਰਾਂ ਮੈਂ ਪੁੱਛਣਾ ਸੀਗਾ ਬਾਈ ਜਿਵੇਂ ਨਾ ਆਪਣਾ ਕੀ ਕਹਿੰਦੇ ਨੇ ਮੌਸਮ ਬੜਾ ਚੇਂਜ ਹੋ ਰਿਹਾ ਅੱਜ ਕੱਲ੍ਹ ਅ ਤੇ ਫਿਰ ਇਸ ਮੌਸਮ ਦੇ ਹਿਸਾਬ ਨਾਲ ਮੈਂ ਸੋਚ ਰਿਹਾ ਸੀ ਜਿਵੇਂ ਮੈਨੂੰ ਨਾ ਥੋੜੇ ਕੱਪੜੇ ਚਾਹੀਦੇ ਸੀ। ਜਿਵੇਂ ਥੋੜਾ ਮੰਨ ਲਓ ਜ਼ਿਆਦਾ। ਗਰਮ ਵੀ ਨਾ ਹੋਣ ਜ਼ਿਆਦਾ ਠੰਡੇ ਵੀ ਨਾ ਹੋਣ, ਨਾ ਇਨੇ ਪਤਲੇ ਹੋਣ ਤੇ ਨਾ ਨਾ ਹੀ ਇੰਨੇ ਮੋਟੇ ਹੋਣ ਹੈਨਾ।
ਵੀਰ ਜੀ ਤੁਸੀਂ।
ਦੱਸੋ ਇੱਕ ਮਿੰਟ ਮੇਰੀ ਸੁਣ ਲੋ ਨਾ ਤੁਸੀਂ ਭੈਣ ਜੀ ਇੱਕ ਮਿੰਟ, ਮੈਨੂੰ ਇਹਂ ਸੀਗਾ ਜਿਵੇਂ ਤੁਸੀਂ ਅ। ਦੱਸੋ ਤੁਸੀਂ ਆਪਣਾ ਕੱਪੜੇ ਵਗੈਰਾ ਕਿੱਥੋਂ ਲੈਂਦੇ ਮਤਲਬ ਆਊਟ ਲਿਟਸ ਤੋਂ ਲੈਂਦੇ ਹੋ ਯਾਂ ਨੋਰਮਲ ਸ਼ੋਪ ਤੋਂ ਲੈਂਦੇ ਹੋ।
ਮੈਂ ਨੋਰਮਲ ਸ਼ੋਪ ਤੋਂ ਤਾਂ ਬਹੁਤ ਤੀ ਘੱਟ ਲੈਂਦੀ ਹਾਂ। ਮੈਂ ਮੋਸਟਲੀ-ਮੋਸਟਲੀ ਅ ਪਿਊਮਾ ਨਾਇਕੀ। ਅਹ ਐਡੀਡਸ ਰੀਬੋਕ। ਇਹਨਾਂ ਤੋਂ ਲੈਂਦੀ ਹਾਂ ਜੀ ਤੇ ਹੁਣ ਉਹ ਕੱਪੜਿਆਂ ਦਾ ਮੇਰੀ ਇਹ ਸੋਚ ਏ ਵੀਰ ਜੀ, ਉਹ ਕੱਪੜੇ ਬਹੁਤ ਵਧੀਆ ਹੁੰਦੇ ਆ।
ਅੱਛਾ।
ਕੱਪੜੇ ਬਹੁਤ ਫ ਵਧੀਆ ਹੁੰਦੇ ਆ, ਉਹਨਾਂ ਦੇ ਕਲਰਸ ਨਹੀਂ ਫੇਡ ਹੁੰਦੇ। ਅ ਉਹਨਾਂ ਦੇ ਜਿਹੜੇ ਬੁਰ ਟਾਈਪ ਨੀ ਆਂਦੇ ਖ਼ਰਾਬ ਨੀ ਹੁੰਦੇ। ਵਧੀਆ ਹੁੰਦੇ ਆ ਜੀ ਕੱਪੜੇ, ਮੈਂ ਨਾ ਇੱਕ ਦੋ ਵਾਰੀ ਸਾਡੇ ਇੱਥੇ ਐਵੇਂ ਨੋ ਨੋਰਮਲ ਜੀ ਸ਼ੋਪ ਤੋਂ ਲਏ ਸੀ। ਮੈਨੂੰ ਲੁਕ ਵਾਈਜ਼ ਤਾਂ ਬਹੁਤ ਸੋਹਣੇ ਲੱਗੇ ਦਿਸਣ ਨੂੰ ਵੀ ਬਹੁਤ ਸੋਹਣੇ ਆ ਪਰ ਤੁਸੀਂ ਮੰਨੋਗੇ ਨੀ ਵੀਰ ਜੀ ਮੈਂ ਇੱਕ ਵਾਰ ਧੋਤੇ ਉਹ ਕੱਪੜੇ। ਉਹਨੂੰ ਦਾ ਸਾਰਾ ਐ ਲੱਗ ਰਿਹਾ ਸੀ ਕਿ ਇਹ ਨਵਾਂ ਕੱਪੜਾ ਹੈ ਹੀ ਨੀ ਆ। ਐਂ ਲੱਗ ਰਿਹਾ ਕਿੰਨੇ ਸਾਲਾਂ ਤੋਂ ਮੈਂ ਪਾ ਰਹੀ ਆ।
ਅੱਛਾ-ਅੱਛਾ, ਹਾਂ ਪਤਾ ਕੀ ਗੱਲ ਦੇਖੋ ਬੜਾ ਫ਼ਰਕ। ਪੈਂਦਾ ਐ, ਜਿਹੜੇ ਬੰਦੇ ਵਧੀਆ ਕੱਪੜੇ ਪਾਂਦੇ ਹੋਣ ਨਾ ਆਊਟ ਲਿਟਸ ਵਾਲੇ। ਹੈਨਾ ਜਿਵੇਂ ਤੁਸੀਂ ਲੈਂਦੇ ਹੋ, ਉਹ ਨੋਰਮਲ ਕੱਪੜਾ ਕਦੇ ਨਹੀਂ ਪਾ ਸਕਦੇ ਅਤੇ ਤੁਹਾਨੂੰ ਵਸੇ ਸਲਾਹ ਕਿਨੇ ਦਿੱਤੀ ਸੀ ਨੋਰਮਲ ਦੁਕਾਨਾਂ ਤੇ ਜਾਣ ਵਾਸਤੇ।
ਨੋਰਮਲ ਦੀ ਮੇਰੀਆਂ ਨਨਾਣਾਂ ਆਈਆਂ ਸੀਂ ਦੇਖੋ ਉਹਨਾਂ ਚ ਜਿਹੜੀ ਇੱਕ ਇੱਕ ਨਨਾਨ ਆ, ਉਹ ਕਹਿੰਦੀ ਵੀ ਇਹ ਵੀ ਵਧੀਆ ਲੱਗ ਰਹੇ।
ਅੱਛਾ, ਤੁਸੀਂ ਉਹ ਤੇ ਨੀ ਕਹਿੰਦੇ ਤੇ ਤੁਸੀਂ ਉਸ ਦਿਨ ਗੁਰਦੁਆਰਾ ਸਾਹਿਬ ਮਿਲੇ ਸੀ ਟੀ ਸ਼ਰਟ ਜਹੀ ਤੁਸੀਂ ਪਾਈ ਦੀ ਸੀ।।
ਹਾਂਜੀ-ਹਾਂਜੀ, ਓਹੀ ਨਈ ਵੀਰ ਜੀ ਉਹ। ਲੱਗਣ ਨੂੰ ਫੀਲ ਤਾਂ ਵਧੀਆ ਆਇਆ ਵੀ ਹਾਂ ਵੀ ਇਹ ਠੰਡੀ ਟੀ ਸ਼ਰਟ ਆ ਇਹ ਚ ਸਾਨੂੰ ਗਰਮੀ ਨਈ ਲੱਗੂ ਤੇ ਨੀ ਲੱਗੀ।
ਨੀ ਏ ਨਾ ਫੇਰ
ਕੰਫਰਟੇਬਲ ਵੀ ਸੀਗੀ ਵੀਰ ਜੀ ਪਰ ਉਹ ਕੱਪੜਾ ਬਹੁਤ ਖ਼ਰਾਬ ਹੋ ਗਿਆ। ਉਹ ਐਂ ਲੱਗ ਹੀ ਨੀ ਰਿਹਾ ਵੀ ਮੈਂ ਨਵੀਂ ਟੀ ਸ਼ਰਟ ਪਾਈ ਆ। ਆਹ ਗੱਲ ਆ ਤਾਂ ਮੈਂ ਤਾਂ ਤੁਹਾਨੂੰ ਆਹੀ ਸਲਾਹ ਦਊਗੀ। ਇੱਕੋ ਵਾਰੀ ਤੁਸੀਂ ਲੋਓ, ਵਧੀਆ ਦੁਕਾਨ ਤੋਂ ਲਓ।
ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ ਵੀਰ ਜੀ। ਹੈਲੋ।